ਹੈਲੋ
ਹਾਂਜੀ ਮੈਡਮ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
ਹੋਰ ਕੀ ਕਰ ਰਹੇ
ਬਸ ਫਰੀ ਸੀਗੇ ਹੋਰ ਤੁਸੀਂ ਕੀ ਕਰਦੇ ਸੀ ਹੈਲੋ ਹਾਂਜੀ ਹਾਂ, ਤੁਸੀਂ ਕੀ ਕਾਰ ਰੇ ਸੀ?
ਕੁਛ ਨੀ ਬਸ ਬੈਠੀ ਸੀ ਘਰਦਿਆਂ ਦੇ ਵੇਚ।
ਅੱਛਾ ਅੱਛਾ ਖਾਣਾ ਖਾ ਲੈ ਮੈਮ ਤੁਹਾਨੇ
ਹਾਂਜੀ ਹਾਂਜੀ, ਖਾ ਲਿਆ।
ਹਾਂਜੀ, ਹਾਂ ਚਲੋ ਵਧੀਆ। ਹਾਂਜੀ, ਆ ਵੀ ਦੇਖੋ ਅੱਜ ਕੱਲ ਪੰਜਾਬ ਦੇ ਵਿੱਚ ਕਿੰਨੇ ਵਿਦੇਆ- ਪਰਿਵਾਰਾਂ ਵਿੱਚ ਸਾਂਝ ਆ, ਹਨਾ ਦੇਖੋ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ ਦੇਖਿਆ ਜਾਵੇ ਚਲੋ ਬੰਦੇ, ਬੱਚਾ ਟਾ ਅ ਟਾਈਮ ਨਾਲ ਬ ਹ ਘਰਦਿਆਂ ਨਾਲ ਟਾਈਮ ਸਪੈਂਡ ਕਰਦੇ ਕਿੰਨਾ ਵਧੀਆ ਹੈ ਨਾ।
ਹਾਂਜੀ -ਹਾਂਜੀ।
ਵਿਜੈ ਬਾਰ ਨੂ - ਟਾਈਮ ਦੀ ਗੱਲ ਕਰੀਏ ਵੀ ਜੇ ਬਾਹਰਲੇ ਦੇਸ਼ਾਂ 'ਚ ਦੇਖੋਂ ਬੱਚਿਆਂ ਨੂੰ ਮਿਲਦੇ ਵੀ ਨਹੀਂ ਹੈਗੇ ਮਾਂ- ਪਿਓ ਦੇਖੋਂ ਹੈ ਨਾ।
ਹਾਂਜੀ।
ਸਪੈਸ਼ਲ ਵੀਜ਼ਾ ਲਾਗ ਗਿਆ, ਆਉਣਾ ਪੈਂਦਾ ਵੀ ਦੇਖੋ ਕਿੰਨਾ ਹੀ। ਖਰਚਾ ਕਰਨਾ ਪੈਂਦਾ ਹਨਾ।
ਸਹੀ ਗਲ ਆ।
ਜੇ ਉਰੇ ਦੇਖੋ, ਆਪਾਂ ਹਰ ਵਕਤ ਆਪਣੇ ਮਾਂ- ਪਿਓ ਲਵੇ ਰਹਿੰਦੇ ਹਾਂ ਦੇਖੋ ਹਨਾ।
ਹਾਂਜੀ- ਹਾਂਜੀ।
ਵੀ ਕਿੰਨੀ ਜ਼ਿਆਦਾ ਵਧੀਆ ਗੱਲ ਹੈ, ਦੇਖੋ ਹਨਾ। ਆਪਣਾ ਮਾਂ- ਬਾਪ ਨਾਲ ਕਿੰਨਾ ਵਧੀਆ ਪਿਆਰ, ਬਣਿਆ ਹੋਇਆ ਦੇਖੋ ਹਨਾ।
ਹਾਂਜੀ। ਪਰਿਵਾਰ ਦੇਖੋ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਹਿੱਸਾ ਹੁੰਦਾ ਹੈ। ਮਨੁੱਖ ਆਪਣੀ ਜ਼ਿੰਦਗੀ ਚ ਸਭ ਸਭ ਤੋਂ ਪਹਿਲਾਂ ਰਿਸ਼ਤੇ ਪਰਿਵਾਰ ਨਾਲ ਹੀ ਬਣਾਉਂਦਾ ਹੈ। ਪਰਿਵਾਰ ਸਾਨੂੰ ਪਿਆਰ ਸੰਸਹਾਰਾ, ਸੰਸਕਾਰ ਅਤੇ ਜੀਵਨ ਜਿਉਣ ਦਾ ਤਰੀਕਾ ਸਿਖਾਉਂਦਾ ਹੈ।
ਹਾਂਜੀ ਹਾਂ। ਸਹੀ ਗੱਲ ਆ, ਮੈਡਮ ਹਾਂਜੀ ਤੁਹਾਡੀ।
ਅੱਛਾ-ਅੱਛਾ।
ਪਹਿਲੇ ਸਮੇਂ ਵਿੱਚ ਦੇਖਿਆ ਜਾਏ ਤਾਂ। ਵੀ ਪਿਆਰ ਵਿੱਚ ਲੜਾਈ ਫੁੱਟਵੇਰ ਵੀ ਬਹੁਤ ਜਾਦਾ ਪੈਂਦੇ ਨੇ
ਹਾਂਜੀ- ਹਾਂਜੀ।
ਜੇਕਰ ਪਿਛਲੇ ਸਮਿਆਂ 'ਚ ਗੱਲ ਕਰੀਏ ਤਾਂ, ਜੁਆਇੰਟ ਫੈਮਲੀਆਂ ਹੁੰਦੀਆਂ ਸੀ। ਦੇਖੋ ਕਿੰਨਾ ਪਿਆਰ ਬਣਿਆ ਹੋਇਆ ਸੀਗਾ।
ਹਾਂਜੀ।
ਵੀ ਦੇਖੋ, ਕਿੰਨਾ ਹੀ ਪਿਆਰ ਸੀ। ਅੱਜ ਕੱਲ੍ਹ ਦੇ ਸਮਿਆਂ ਵਿੱਚ ਦੇਖੋ। ਵੀ ਲੋਕ ਫੋਨਾਂ ਜੋਗੀ ਹੀ ਰਹਿ ਗਏ ਨੇ ਵੀ ਦੇਖੋ, ਉਹਨਾਂ ਨੂੰ ਐ ਵੀ ਬਸ ਅਸੀਂ ਫੋਨ ਆਪਣਾ ਚਲਾਈ ਵੀ ਵਾ ਬਸ। ਜਾਦਾ ਜਿੰਨਾ ਪੈਲਾਂ ਪਿਆਰ ਸੀਗਾ ਘਰਦਿਆਂ ਨਾਲੋਂ ਔਨਾ ਅੱਜ ਕੱਲ੍ਹ ਪਿਆਰ ਬੱਚਿਆਂ ਦਾ ਨਹੀਂ ਹੈਗਾ।
ਸਹੀ ਗੱਲ ਆ।
ਜੇਕਰ ਆਪਾਂ ਬੱਚਿਆਂ ਦੀ ਗੱਲ ਕਰੀਏ, ਤਾਂ ਉਹ ਵੱਡਿਆਂ ਨੂੰ ਹੀ ਦੇਖ ਕੇ ਸਿੱਖਦੇ ਨੇ। ਵੀ ਜੇ ਬ
ਦੇਖੋ ਜਦੋਂ ਮਨੁੱਖ-ਜਦੋਂ ਮਨੁੱਖ ਖ਼ੁਸ਼ ਹੁੰਦਾ ਹੈ ਤਾਂ ਖੁਸ਼ੀ ਵੰਡਣ ਲਈ ਪਰਿਵਾਰ ਹੁੰਦਾ ਹੈ ਅਤੇ ਮੁਸ਼ਕਿਲਾਂ ਆਉਂਦੀਆਂ ਹੈ ਫੇ ਵੀ ਪੂਰਾ ਪਰਿਵਾਰ ਹੀ ਖੜਾ ਹੁੰਦਾ ਹੈ। ਅੱਜ ਦੇ ਸਮੇਂ ਵਿੱਚ ਲੋਕ ਆਪਣੇ ਕੰਮਾਂ ਅਤੇ ਜ਼ਿੰਮੇਵਾਰੀ ਵਿੱਚ ਇੰਨੇ ਜ਼ਿਆਦਾ ਵਿਅਸਤ ਹੋ ਗਏ ਹਨ। ਵੀ ਕਈ ਵਾਰ ਪਰਿਵਾਰ ਲਈ ਸਮਾਂ ਕੱਢਣਾ
ਵੀ ਔਖਾ ਹੋ ਜਾਂਦਾ। ਹਾਂਜੀ- ਹਾਂਜੀ ਤੱਸੀ ਵੀ ਦੇਖੋਂ ਅੱਜ ਪਹਿਲੇ ਦੇ ਸਮਿਆਂ ਵਿੱਚ, ਲੋਕ ਸੱਤ ਵਜੇ ਚੱਲ ਜਾਂਦੇ ਨੇ ਜੋਬ ਵਗੈਰਾ ਤੇ। ਸ਼ਾਮੀ ਅੱਠ, ਨੌ ਵਜੇ ਤੱਕ ਆਉਂਦੇ ਨੇ, ਵੀ ਦੇਖੋ। ਪਰਿਵਾਰ ਲਈ ਕੋਈ ਸਮਾਂ ਕੱਢ ਵੀ ਨਹੀਂ ਸਕਦਾ, ਨਾ ਨਿਕਲ ਹੀ ਰਿਹਾ।
ਹਾਂਜੀ।
ਵੀ ਚਲੋ ਜੇ ਕੱਢਿਆ, ਕੱਢਣ ਲਈ ਤਾਂ ਆਪਾਂ ਕੱਢ ਵੀ ਸਕਦੇ ਹਾਂ। ਪਰ ਅੱਜ ਕੱਲ ਦੇ ਸਮਿਆਂ ਵਿੱਚ ਇੰਨਾ ਪਿਆਰ ਹੀ ਨਹੀਂ ਰਿਹਾ। ਕਿ ਉਹ, ਟਾਈਮ ਕੱਢ ਕੇ ਮਾਂ- ਪਿਓ ਨੂੰ ਦੇਣ। ਵੀ ਜਾਂ ਟਾਈਮ ਟੇਬਲ ਬਣਾਉਣ ਵੀ ਇਨੇ ਤੋਂ ਸਾਡਾ ਕੰਮ ਦਾ ਉਹ ਵੀ ਦੇਖੋ ਵੀ ਹਨਾ। ਵੀ ਆਪਾਂ ਮਾਂ- ਪਿਓ ਨੂੰ ਟਾਈਮ ਦੇਈਏ।
ਕਿ ਸਫਲਤਾ ਦੀ ਅਸਲੀ ਖੁਸ਼ੀ ਵੀ ਤਦੋਂ ਹੀ ਹੁੰਦੀ ਹੈ। ਜਦੋਂ ਮਾਂਪੇ ਆਪ, ਆਪਣੇ ਕੋਲ ਹੁੰਦੇ ਹੈ। ਠੀਕ ਹੈ, ਕਿਉਂਕਿ ਜਦੋਂ ਮਾਂ- ਬਾਪ ਸਾਡੇ ਕੋਲ ਹੁੰਦੇ ਆ ਨਾ, ਸਭ ਤੋਂ ਜ਼ਿਆਦਾ ਖੁਸ਼ੀ ਵੀ ਉਹਨੂੰ, ਬਾਹਰਲੇ ਕਿਤੇ ਰਿਸ਼ਤੇਦਾਰ ਨੂੰ ਇੰਨੀ ਖੁਸ਼ੀ ਨਹੀਂ ਹੁੰਦੀ। ਪਰਿਵਾਰ ਵਿੱਚ, ਸਾਂਝ ਬਣਾਈ ਰੱਖਣਾ ਬਹੁਤ ਜ਼ਰੂਰੀ ਆ।
ਸਹੀ ਗੱਲ ਆ, ਹਾਂਜੀ। ਆ ਜੇ' ਦੇਖਿਆ ਜਾਵੇ ਤਾਂ ਵੀ ਜਿਵੇਂ ਅੱਜ ਕੱਲ੍ਹ ਬੱਚੇ ਬਾਹਰ ਜਾ ਕੇ ਤਰੱਕੀ ਕਰ ਰਹੇ ਨੇ' ਸਫਲ ਕਰ ਰਹੇ ਨੇ ਆਪਣੀ ਜ਼ਿੰਦਗੀ ਨੂੰ, ਵੀ ਪਰ ਜੇ ਮਾਂ- ਪਿਓ ਬੈਠੇ, ਇੱਥੇ ਵੀ ਬੈਠੇ ਖੁਸ਼ ਹੁੰਦੇ ਨੇ ਪਰ ਜੇ ਆਪਾਂ ਮਾਂ -ਮਾਂ ਆਪ ਕੋਲ ਰਹਿ ਕੇ, ਏਨੀ ਵਧੀਆ ਤਰੱਕੀ ਕਰਾਂਗੇ ਤਾਂ ਆਪਣੇ ਵਿੱਚ ਕਿੰਨਾ ਪਿਆਰ ਹੋਊਗਾ ਦੇਖੋ। ਹਨਾ ਮਾਂ ਬਾਪ ਕਿੰਨੇ ਖੁਸ਼ ਹੋਣਗੇ ਆਪਾਂ ਇੱਕ ਐਸੇ, ਕਰਾਵਾਂਗੇ ਮਾਂ- ਬਾਪ ਨੂੰ ਵੀ ਹਨਾਂ।
ਹੂੰ, ਦੇਖੋ ਸਾਂਝ ਦਾ ਮਤਲਬ ਆ। ਇੱਕ ਦੂਜੇ ਨੂੰ ਸਮਝਣਾ, ਆਦਰ ਦੇਣਾ, ਮਿਲ ਕੇ ਰਹਿਣਾ। ਹਰ ਵਿਅਕਤੀ ਦੀ ਸੋਚ ਵੱਖਰੀ ਹੋ ਸਕਦੀ ਹੈ। ਪਰ ਆਪਸੀ ਗੱਲਬਾਤ ਅਤੇ ਸਤਿਕਾਰ ਨਾਲ ਹਰ ਸਮੱਸਿਆ ਦਾ ਹੱਲ ਨਿਕਲ ਸਕਦਾ ਕਿਉਂ ਨੀ ਨਿਕਲਦਾ ਹੱਲ ਤੁਸੀਂ ਦੱਸੋ। ਜੇ ਆਪਾਂ ਆਪਣੀ ਗੱਲ ਕਿਸੇ ਨਾਲ ਕਰਦੇ ਆ। ਆਪਣੀ ਦਿਲ ਦੀ ਗੱਲ ਆਪਾਂ ਆਪਣੇ ਘਰਦਿਆਂ ਨਾਲ ਕਰਦੇ ਜੇ ਬਾਹਰ ਲਿਆ ਨਾਲ ਨਾ ਕਰੀਏ ਫੇਰ ਸਾਡੇ ਘਰ ਦੇ ਉਹਨਾਂ ਤੋਂ' ਵਧੀਆ ਹੱਲ ਕੱਢ ਕੇ ਦਿੰਦੇ ਸਾਨੂੰ, ਹੁੰਦਾ ਨਾ ਏਦਾਂ ਕਰਦਿਆਂ ਤੋਂ ਵਧੀਆ ਆਪਾਂ ਨੂੰ ਕੋਈ ਨੀ ਸਮਝ ਸਕਦਾ, ਇਸ ਕਰਕੇ ਜਿੰਨਾ ਸਕਦਾ ਘਰਦਿਆਂ ਨਾਲ ਸਮਾਂ ਬਿਤਾਓ ਉਹਨਾਂ ਨਾਲ਼ ਰਹੋਂ। ਜਿੰਨਾ ਤੁਸੀਂ ਬਾਹਰ ਟੈਮ ਦਿਨੇ ਆ ਆਪਣੀ ਜੋਬ ਤੋਂ ਵਗੈਰਾ ਤੋਂ ਕੰਮਾਂ ਕਾਰਾਂ ਤੋਂ ਆ ਕੇ, ਉਹ ਘਰਦਿਆਂ ਨਾਲ ਬਾਓ।
ਹਾਂਜੀ ਹਾਂ ਸਹੀ ਗੱਲ ਹੈ ਹਾਂਜੀ, ਆਪਾਂ ਨੂੰ ਟਾਈਮ ਕੱਢਣਾ ਚਾਹੀਦਾ ਹਾਂਜੀ ਹਾਂ।
ਹੂੰ।
ਹਾਂ।
ਦੇਖੋ, ਇੱਕ ਚੰਗੇ ਪਰਿਵਾਰ ਦੀ ਪਹਿਚਾਣ ਇਹ ਨੀ ਕਿ ਉੱਥੇ ਕੋਈ ਮੰਦ ਭੇਦ ਭਾਵ ਨਹੀਂ ਹੈਗਾ ਸਗੋਂ ਇਹ ਆ ਕਿ ਉੱਥੇ ਲੋਕ ਇਕੱਠੇ ਬੈਠ ਕੇ ਗੱਲ ਕਰਦੇ ਹਨ। ਨਾ ਕੀ ਰਿਸ਼ਤਿਆਂ ਨੂੰ ਤੋੜਨ ਦੀ। ਹਾਂ ਜੋੜਦੇ ਹਨ।
ਹਾਂਜੀ। ਹਾਂ, ਸਹੀ ਗੱਲ ਹੈ।
ਪਰਿਵਾਰ ਨੂੰ ਸਮਾਂ ਦੇਣਾ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ, ਕਈ ਵੇਲੇ ਜ਼ਿੰਦਗੀ ਚ। ਜੋ ਅਸੀਂ ਹਰ ਰੋਜ਼ ਕੁੱਝ ਸਮਾਂ ਆਪਣੇ ਪਰਿਵਾਰ, ਮਾਪੇ, ਭੈਣ- ਭਰਾਵਾਂ, ਜਾਂ ਘਰ ਦੇ ਮੈਂਬਰਾਂ ਨਾਲ ਬੈਠ ਕੇ ਗੱਲ ਕਰੀਏ ਤਾਂ ਰਿਸ਼ਤੇ ਮਜ਼ਬੂਤ ਹੁੰਦੇ ਹਨ। ਕਈ ਵਾਰ ਛੋਟੀਆਂ- ਛੋਟੀਆਂ ਗੱਲਾਂ ਤੇ ਇੰਨੀਆਂ। ਖੁਸ਼ੀਆਂ ਦਿੰਦੀ ਆ ਪਰਿਵਾਰ ਵਾਲਿਆਂ ਨੂੰ। ਕਿ ਉਹ ਸਾਡੇ ਤੇ ਮਾਣ ਮਹਿਸੂਸ ਕਰਦੇ ਹਨ ਕੋਈ ਬਾਹਰਾ ਸਾਡੇ ਤੇ ਕਦੇ ਮਾਣ ਨ ਮਹਿਸੂਸ
ਹਾਂਜੀ ਹਾਂ, ਸਹੀ ਗੱਲ ਹੈ ਮੈਡਮ, ਹਾਂਜੀ।
ਜਿਵੇਂ ਇਕੱਠੇ ਚਾਹ ਪੀਣੀ, ਖਾਣਾ ਖਾਣਾ, ਦਿਨ ਦੀਆਂ ਗੱਲਾਂ ਸਾਂਝੀਆਂ ਕਰਨੀਆਂ।
ਹਾਂਜੀ ਹਾਂ ਸਹੀ ਗੱਲ ਹੈ, ਮੈਡਮ ਹਾਂਜੀ ਹਾਂ
ਹਮ
ਦੇਖੋ ਮਾਪਿਆਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਆ। ਉਹ ਆਪਣੀਂ ਪੂਰੀ ਜ਼ਿੰਦਗੀ ਸਾਡੇ ਲਈ ਮਿਹਨਤ ਕਰਦੇਂ ਨੇ ਉਹਨਾਂ ਦੀਆਂ ਗੱਲਾਂ ਸੁਣਨੀਆਂ। ਤੇ ਉਨਾਂ ਦਾ ਨਾਲ ਸਮਾਂ ਬਿਤਾਉਣਾ, ਸਾਡੇ ਚੰਗੇ ਸੰਸਕਾਰਾਂ ਤੋਂ ਹੀ ਪਤਾ ਲੱਗਦਾ ਹੈ। ਦਸਨਾ ਸ ਈ ਐ।
ਹਾਂਜੀ ਹਾਂ, ਜਿਵੇਂ ਦੇਖੋ ਅੱਜ ਕੱਲ੍ਹ ਦੇ ਸਮਿਆਂ ਵਿੱਚ ਜਾਂ ਪਿਛਲੇ ਸਮੇ 'ਚ ਆਪਾਂ ਦੇਖ ਜੀ ਵੀ ਅੱਗੇ ਸਾਗ। ਜਾਂ ਮੱਕੀ ਦੀ ਰੋਟੀ ਇਕੱਠੇ ਜਆਇੰਟ ਫੈਮਲੀਆਂ ਦੇਖੋ ਖਾਣਾ ਪੀਣਾ ਬਣਾਉਂਦੇ ਸੀ ਖੇਤਾਂ ਦਾ। ਹਨਾ ਵੀ ਦੇਖੋ ਕੱਠੇ ਬੈਠ ਕੇ ਰੋਟੀ ਖਾਂਦੇ ਸੀ। ਯਾਰ ਅੱਜ ਕੱਲ ਦੇਖੀ ਫੈਮਿਲੀ ਚ ਚਾਰ ਤੋਂ ਵੱਧ ਕੋਈ ਜੀਅ ਨਹੀਂ ਹੋ ਸਕਦੇ। ਵੀ ਅੱਜ ਕੱਲ੍ਹ ਬਹੋਤ ਜ਼ਿਆਦਾ ਘੱਟ ਫੈਮਲੀਆਂ ਹੁੰਦੀਆਂ ਨੇ ਜੁਆਇੰਟ, ਉਹ ਵੀ ਪਿੰਡਾਂ ਵਿੱਚ ਹੀ ਮਿਲਣੀਆਂ, ਸ਼ਹਿਰ ਵਿੱਚ ਤਾਂ ਇੱਕ ਕਦੀ ਹੀ ਵੀ ਮਸਾਂ ਹੀ ਮਿਲੇਗੀ।
ਸਹੀ ਗੱਲ ਐ।
ਹਾਂਜੀ ਇਹ। ਵੀ ਜਿਹ ਦੇਖਿਆ ਜਾਵੇ ਵੀ ਕਿੰਨਾ ਹੀ ਬਦਲਾਵ ਆ ਗਿਆ ਦੇਖੋ ਹਨ ਨਾ ਪੰਜਾਬ ਚ ਰਿਸ਼ਤਿਆਂ ਵਿੱਚ ਵੀ ਲੜਾਈ ਫੁੱਟਵੈਰ ਕਿੰਨੇ ਪੈਰੇ ਨੇ ਦੇਖੋ ਹਨਾ। ਭਾਈਚਾਰਿਕ ਸਾਂਝ ਪਰਿਵਾਰਿਕ ਸਾਂਝ ਕੋਈ ਵੀ ਕੁਛ ਵੀ ਨੀ ਹੈਗਾ ਅੱਜ-ਕੱਲ੍ਹ ਦੇ ਵਿੱਚ ਸਿਰਫ ਫ ਆਪਣਾ ਮਤਲਬਹੀ ਹੀ ਰਿਸ਼ਤੇ ਹੁੰਦੇ ਨੇ ਦੇਖੋ। ਸਾਰੇ ਦੇਖੋ ਆਪਾਂ ਨੂੰ ਦੇਖ ਲਓ, ਮਾਂ ਬਾਪ ਇੰਨਾ ਪਾਲ ਪੋਸ ਕੇ ਵੱਡਾ ਕਰਦੇ ਨੇ ਇੰਨਾ ਪਿਆਰ ਦਿੰਦੇ ਨੇ। ਪਰ ਫਿਰ ਵੀ ਦੇਖੋ ਲੋਕ ਅੱਜ ਕੱਲ ਆਸ਼ਰਮ ਚ ਛੱਡੀ ਕੇ ਆਂਦੇ ਦੇਖੋ ਮਾਂ ਬਾਪ ਨੂੰ ਉਹਨਾਂ ਨੂੰ ਦੋ ਰੋਟੀਆਂ ਨਹੀਂ ਦੇਖ ਸਕਦੇ ਵੀ ਕਿੰਨੇ ਹੀ ਵੱਡੀ ਗੱਲ ਐ ਦੇਖੋ ਏਹ ਲੋਕਾਂ ਦੇ ਕਿੱੇ ਬਦਲਾਅ ਬਦਲ ਰਹੇ ਨੇ ਲੋਕ -ਲੋਕ ਦੇਖੋ ਹੈ ਨਾ ਵੀ ਦੇਖੋ ਜ ਖੁਸ਼ ਕਿਵੇਂ ਰਹਿਣਗੇ ਵੀ ਜਦੋਂ ਉਹਨਾਂ ਦੇ ਮਾਂ ਬਾਪ ਹੀ ਨੀ ਖੁਸ਼ ਹੋਣਗੇ। ਵੀ ਅੱਜ ਕੱਲ੍ਹ ਦੇ ਲੋਕ, ਇਹ ਗੱਲਾਂ ਨੂੰ ਸੋਚ ਜਿਹਦੇ ਨਹੀਂ ਹੈਗੇ ਵੀ ਪੂਰਾ, ਮਾਇੰਡ ਡਿਪਰੈਸਡ ਨਹੀਂ ਕਰਦੇ ਇਹ ਗੱਲਾਂ ਨੂੰ ਇਹ ਗੱਲਾਂ ਨੂੰ ਉਹ ਮਜ਼ਾਕ ਲੈਂਦੇ ਨੇ ਸੀਰੀਅਸ ਨਈ ਲੈਂਦੇ।
ਹਮ ਇਸੇ ਤਰ੍ਹਾਂ ਘਰ ਵਿੱਚ ਛੋਟੇ ਮੈਂਬਰਾਂ ਨਾਲ ਜੇ ਅਸੀਂ ਪਿਆਰ ਕਰੀਏ।
ਅੱਜ ਦੇ ਸਮੇਂ ਚ ਇਹ ਆਉਣ ਵਾਲੇ ਸਮੇਂ 'ਚ, ਵੀ ਮਾਂ-ਬਾਪ ਦੀ ਬਹੁਤ ਜ਼ਿਆਦਾ ਕਾਦਰ ਕਰਨੀ ਚਾਹੀਦੀ ਆ।
ਹੁ।
ਕਿਉਂਕਿ ਮਾਂ ਬਾਪ ਹੀ ਹੁੰਦੇ ਨੇ ਜੋ ਆਪਣੀ ਇੱਕ ਜ਼ਿੰਦਗੀ ਦਾ ਅਹਿਮ ਹੀ ਹਿੱਸਾ ਹੁੰਦੇ ਨੇ। ਅਨਮੋਲ ਪਾਤਰੋ ਹੁੰਦੇ ਨੇ ਵੀ ਕਿੰਨਾ ਪਿਆਰ ਕਰਦੇ ਨੇ ਦੇਖੋ।
ਹਾਂਜੀ-ਹਾਂਜੀ
ਵੀ ਜੇ ਦੇਖਿਆ ਜਾਵੇ ਦੇਖੋ ਵੀ ਮਾਂ ਬਾਪ ਹੀ ਦੇਖੇ ਇਕ ਸ਼ਬਦ ਅਥ ਉਹਨਾਂ ਦਾ ਹਰਮਨ ਪਿਆਰਾ ਵੀ ਬਹੁਤ ਪਿਆਰਾ ਹੁੰਦਾ ਉਹ ਜੇ ਆਪਾਂ ਨੂੰ ਮਾਂ-ਬਾਪ ਬੌਤ ਪਿਆਰ ਕਰਦੇ ਨੇ ਤਾਂ ਆਪਾਂ ਨੂੰ ਵੀ ਹੀ ਮਾਂ-ਬਾਪ ਨੂੰ ਬੌਤ ਜਾਦਾ ਪਿਆਰ ਕਰਨਾ ਚਾਹੀਦਾ।
ਦੇਖੋ ਪਰਿਵਾਰ ਸਾਨੂੰ ਸਿਰਫ਼ ਰਹਿਣ ਦੀ ਥਾਂ ਨਹੀਂ ਦਿੰਦਾ, ਸਗੋਂ ਜੀਵਨ ਦੀ ਤਾਕਤ ਦਿੰਦਾ ਹੈ ਜੇ ਪਰਿਵਾਰ ਨਾਲ ਹੋਵੇ ਤਾਂ ਔਖੇ ਸਮੇ ਵੀ ਆਸਾਨ ਲੱਗਦੇ ਹਨ। ਅੱਜ ਦੇ ਸਮੇਂ ਵਿੱਚ ਨਾ ਮੋਬਾਇਲ ਫੋਨ ਅਤੇ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਇੱਕ ਦੂਜੇ ਤੋਂ ਦੂਰ ਕੀਤਾ ਹੋਇਆ। ਕਈ ਵਾਰ ਨਾ ਅਸੀਂ ਘਰ ਵਿੱਚ ਕੱ ਤੇ ਬੈਠੇ ਹੁੰਦੇ ਆ ਤਾਂ ਪਰ ਕੋਈ ਆਪਣੇ ਫੋਨ ਵਿੱਚ ਵਿਅਸਤ ਹੁੰਦਾ ਵੀ ਕਈ ਵੇਲੇ ਦੂਜਾ ਦੋਨਾਂ ਜਣੇ ਚ ਦੋ ਕੋ ਬੈ ਕੱਠੇ ਕੋਲ ਹੁੰਦੇ ਪਰ ਇਹਨਾਂ ਨੂੰ ਏਦਾਂ ਲੱਗਦਾ ਵੀ ਅਸੀਂ ਕੋਲ ਹੀ ਹੈਨੀ ਇੱਕ ਦੂਜੇ ਦੇ
ਹਾਂਜੀ, ਹਾਂ ਸਹੀ ਗੱਲ ਐ। ਮੈਡਮ ਜੇ ਦੇਖਿਆ ਜਾਵੇ ਤਾਂ ਆਪਾਂ ਅੱਜ ਕੱਲ ਦੇਖੀਏ ਅਖਬਾਰਾਂ ਵਿੱਚ ਅੱਜ ਕੱਲ੍ਹ ਹਰ ਇੱਕ ਆਪਣੇ-ਆਪਣੇ ਕਮਰੇ ਚ ਦੇਖੋ ਫੋਨ ਲਈ ਬੈਠਾ ਹੁੰਦਾ। ਕਿ ਪਰ ਪਰ ਪਰਿਵਾਰਿਕ ਸਾਂਝ ਕਿਸੇ ਲਵੇ ਵੀ ਨੀ ਹੈਗੀ, ਕੋਈ ਇਕੱਠੇ ਬੈਠ ਕੇ ਕੋਈ ਖਾਣਾ- ਪੀਣਾ ਨਹੀਂ, ਕੋਈ ਗੱਲਬਾਤ ਨਹੀਂ ਦੇਖੋ, ਵੀ ਕੋਈ ਅੱਗੇ ਬਾਰੇ ਡਿਸਕਸ ਕਰਨਾ ਪਰਿਵਾਰ ਦੇ ਵਿੱਚ ਬਹਿ ਕੇ ਪਰ ਇਹ ਚੀਜ਼ਾਂ ਹੁਣ ਦੇਖੋ ਖਤਮ ਹੀ ਹੋ ਰਹੀਆ ਨੇ।
ਹਾਂਜੀ
ਹਾਂਜੀ ਜੀ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਬੋਹਤ ਸਮੇਂ ਵਿੱਚ ਬੋਹਤ ਜਾਦਾ ਬਦਲਾਵ ਆ ਚੁੱ
ਹਾਂਜੀ, ਸਹੀ ਗੱਲ ਏ ਬਹੁਤ ਬਦਲਾਵ ਤਾ ਬਹੁਤ ਜਾਦਾ ਆ ਚੁੱਕਾ ਹੈ ਲੋਕਾਂ ਨੂੰ ਹੈਗਾ ਹੀ ਨਹੀ ਇੱਕ ਦੂਜੇ ਨਾਲ ਹੁਣ ਪਿਆਰ, ਬਸ ਉਹਨਾਂ ਨੂੰ ਮਤਲਬ ਹੀ ਅੱਜ -ਕੱਲ ਬਹੁਤ ਸਾਰਾ।
ਅੱਜ ਦੇ ਸਮੇਂ 'ਚ ਜੇ ਕੋਈ ਭਾਈਚਾਰਕ ਸਾਂਝ ਨਿਭਾ ਵੀ ਰਿਹਾ ਤਾਂ ਕੋਈ ਮ ਮਤਲਬ ਨੂੰ ਹੀ ਨਿਬਾਹ ਰੇ ਆ ਜੀ। ਜੇ ਪਿਛਲੇ ਸਮਿਆਂ ਦੀ ਗੱਲ ਕਰੀਏ ਤਾਂ ਬੋਤ ਜ਼ਿਆਦਾ ਇੱਕ ਦੂਜੇ ਦਾ ਪਿਆਰ ਬ ਸੀ ਤੇ ਹਰ ਇੱਕ ਦੇ ਦੁੱਖ ਨੂੰ ਦੁੱਖ ਸਮਝਦੇ ਸੀ।
ਦੇਖੋ ਜੀ ਪਹਿਲੇ ਦੇ ਸਮੇਂ ਤਾਂ ਬੋਹ ਵਧੀਆ ਹੁੰਦੇ ਸੀ ਅੱਗੇ ਨਾਲੋਂ ਜੋ ਅੱਜ ਦਾ ਸਮਾਂ ਨਾ ਉਹ ਪਹਿਲਾਂ ਨੀ ਸੀ। ਪਹਿਲਾਂ ਇੱਕ ਦੂਜੇ ਨਾਲ ਬੈਠਦੇ ਸੀ ਇੱਕ ਦੂਜੇ ਨਾਲ ਗੱਲਾਂ ਕਰਦੇ ਸੀ ਫੋਨ ਨੀ ਸੀ ਹੁੰਦੇ।
ਸਹੀ ਗੱਲ ਹੈ ਮੈਡਮ, ਹਾਂਜੀ ਹਾਂ। ਵੀਰ ਜੀ ਦੇਖਿਆ ਜਾਵੇ ਤਾਂ ਬਹੁਤ ਹੀ ਜ਼ਿਆਦਾ ਡਿਫਰੈਂਟ ਸੀ ਅੱਜ ਦੇ ਪਿਛਲੇ ਸਮੇਂ ਚ
ਬੌਤ ਜਾਦਾ ਉਹਦਾ ਪਤ
ਹਾਂਜੀ, ਹਾਂ ਦੇਖੋ ਹਾਂਜੀ ਹ ਅੱਜ ਦੇ ਸਮੇਂ ਚ ਬੋਤ ਜਾਦਾ ਬਦਲਾਵ ਵੀ ਹੈਗੇ ਦੇਖੋ ਵੀ ਮਤਲਬਬੀ ਰਿਸ਼ਤੇ ਰਹਿ ਗਏ ਨੇ ਕੋਈ ਪਰਿਵਾਰਿਕ ਸਾਂਝ ਨਹੀ। ਹ
ਨਹੀਂ ਹੈਗਾ ਸਹੀ ਗੱਲ ਆ।
ਵੀ ਦੇਖੋ ਬੰਦੇ ਨੂੰ ਹਰ ਇੱਕ ਬਾਰੇ ਸੋਚਣਾ ਚਾਹੀਦਾ ਵੀ ਜੇ ਆਪਣਾ ਕੋਈ ਕਰਦਾ ਤਾਂ ਕੋਈ ਅੱਜ ਕੱਲ ਕਰੇਗਾ ਨਹੀਂ ਅਦਰਵਾਈਜ਼ ਕੋਈ ਪੁੱਛਣਾ ਨੀ ਹੈ ਕਿਸੇ ਨੇ ਮਾਂ ਬਾਪ ਤੋਂ ਇਲਾਵਾ।
ਸਹੀ ਗੱਲ ਆ ਇਹ ਸੱਚੀਆਂ ਗੱਲਾਂ ਇਹ ਅੱਜ ਕੱਲ ਹੈਗਾ ਨੀ ਸਾਥ ਨੀ ਰਹੇ ਪੈਲੇ ਵਰ ਤੇ ਪੈਲੇ ਵਰਗੀਆਂ ਰੋਟੀਆਂ ਨੀ ਰਈਆਂ, ਪੈਲੇ ਕੱਠੇ ਬੈ ਕੇ ਰੋਟੀ ਖਾਂਦੇ ਸੀ ਤਾਂਈ ਮਨ ਦੀ ਸਾਰੀ ਪੜਾਸ
ਦੇਖੋ ਹੁਣ ਚਾਰ ਰੋਟੀਆਂ ਬਣਾ ਕੇ ਰੱਖ ਦਿੰਦੀ ਨੇ ਬਸ ਆਪ ਹੀ ਖਾ ਲੈਂਦ ਨੀ ਦੇਖੋ ਬਈ ਕੋਈ ਗਲ ਮਿਲ ਕੇ, ਹਾਂਜੀ-ਹਾਂਜੀ।